ਹੈਲੋ
ਹੈਲੋ
ਹੈਲੋ- ਹੈਲੋ
ਹੈਲੋ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
ਕਿਵੇਂ ਹੋ।
ਵਧੀਆ ਸੀ ਤੁਸੀਂ ਦੱਸੋ।
ਵਧੀਆ ਹੋਰ ਹਾਲ ਚਾਲ ਕਿਵੇਂ ਆ ਸਭ ਦਾ ਘਰੇ ਸਭ ਠੀਕ।
ਹਾਂਜੀ ਘਰੇ ਸਭ ਠੀਕ ਆ ਠੀਕ ਆ ਸਾਰੇ
ਹਾਂਜੀ ਸਭ ਵਧੀਆ ਜੀ।
ਹਾਂਜੀ ਹੋਰ ਮੈਂ ਤਾਂ ਅੱਜ ਸੋਚਦੀ ਸੀ ਵੀ ਅੱਜ ਮੇਰਾ ਖੇਡਣ ਨੂੰ ਬਹੁਤ ਮਨ ਕਰਦਾ ਪਿਆ ਮੈਂ ਕਿਹਾ ਚਾਹਦਾ ਅੱਜ ਭੈਣ ਨਾਲ ਚਿੜੀ ਛਿੱਕਾ ਖੇਡੂੰਗੀ। ਹਾਂਜੀ ਤੁਹਾਨੂੰ ਪਸੰਦ ਹੈ ਇਹ
ਕੀ ਜੀ।
ਚਿੜੀ ਛਿੱਕਾ ਖੇਡਣਾ।
ਅੱਛਾ ਬੈਡ ਹਾਂ ਚਿੜੀ ਛਿੱਕਾ ਖੇਲ ਲੈਂਣੇ ਹਾਂ ਮੈਂ ਵੀ ਮੇ ਮੇਰਾ ਬ੍ਰਦਰ ਨਾਲ ਮੈਂ ਵੀ
ਹਾਂਜੀ ਮੈਂ ਵੀ ਖੇਡ ਲੈਂਦੀ ਹਾਂ ਵਧੀਆ ਲੱਗਦਾ ਜੀ।
ਆਹੀ ਰਹਿ ਗਿਆ ਖੇਡਣ ਨੂੰ ਅੱਗੇ ਨੇ ਤੇ ਛੋਟੇ ਹੁੰਦੇ ਕਿੰਨੀਆਂ ਖੇਡਾਂ ਖੇਡਦੇ ਸੀ। ਭੱਜਣ ਵਾਲੇ
ਸਹੀ ਗੱਲ ਅਸੀਂ ਤਾਂ ਮਤਲਬ ਐਵੇਂ ਹਾਲ ਮੈਂ ਤਾਂ ਹੁ ਹੁਣ ਵੀ ਮਤਲਬ ਕਈ ਵਾਰ ਨ ਵੇੜੇ ਵਿੱਚ ਪੀਚੋ ਪਾ ਕੇ ਅਸੀਂ ਉਹ ਵੀ ਖੇਡਣ ਲੱਗ ਜਾਂਦੇ ਹਾਂ।
ਪੀਚੋਂ ਕੀ ਸਟਾਪੂ
ਹਾਂ ਸਟੇਬੂ
ਹਾਂਜੀ ਉਹ ਵੀ ਮੈਂ ਤਾਂ ਅਸੀ ਤਾਂ ਬਹੁਤ ਹੀ ਖੇਡਿਆ ਉਹ ਕੋਠੇ ਤੇ ਕੋਲਿਆਂ ਨਾਲ ਹੀ ਬਣਾ -ਬਣਾ ਕੇ। ਖੇਡੀ ਜਾਣਾ।
ਹਾਂਜੀ -ਹਾਂਜੀ ਅਸੀ ਤਾਂ ਸਕੂਲ ਵਿੱਚ ਵੀ ਮਤਲਬ ਫਰੈਂਡਸ ਦੋਸਤ ਹੁੰਦੇ ਆ ਨਾ ਕੱਠੇ ਸਕੂਲ ਵਿੱਚ ਵੀ ਖੇਡ ਲੈਂਦੇ ਹਾਂ ਪੀਚੋ ਪਾ ਕੇ ਅਸੀਂ ਖੇਡ ਲੈਂਣੇ ਆਂ।
ਹਾਂਜੀ ਬਹੁਤ ਵਧੀਆ ਹੁੰਦਾ।
ਅਸੀਂ ਗਿੱਲੀ ਡੰਡਾ ਵੀ ਖੇਡਿਆ ਹੈ ਬਹੁਤ ਜ਼ਿਆਦਾ ਲੁਕਣ ਮੀਚ ਚੀ ਵੀ ਫੜਨਾ ਫੜਾਈ ਵੀ ਬਰਫ਼ ਪਾਣੀ ਵੀ
ਹੂੰ ਆਹ ਮੈਂ ਇਹਨਾਂ 'ਚ ਬਸ ਇੱਕੋ ਹੁਣੇ ਹੀਂ ਖੇਡਿਆ। ਤੁਸੀਂ ਵਿੱਚ ਇੱਕ ਹੋਰ ਨਾਮ ਲਿਆ ਸੀਗਾ ਬਾਂਦਰ ਕਿਲਾ
ਗਿੱਲੀ ਡੰਡਾ
ਹਾਂਜੀ ਗਿੱਲੀ ਡੰਡਾ
ਹਾਂਜੀ ਬੰਦ- ਬੰਦ ਬਾਂਦਰ ਗਿੱਲਾ ਵੀ ਖੇਡਿਆ ਹੋਇਆ ਮੈਂ ਪਰ ਉਸਨੂੰ ਬਹੁਤ ਟਾਈਮ ਹੋ ਗਿਆ।
ਅੱਛਾ ਇਹੀ ਹੈ ਗੇਮਾਂ। ਦਣਈ ਮੈਂ ਪਰ ਇਹ ਨੀ ਖੇਡੀਆਂ ਕਦੇ।
ਅੱਛਾ ਜੀ। ਹੁਣ ਮਤਲਬ ਆਏ ਹੋਏ ਸੀ ਮੇਰੇ ਘਰੇ ਰਿਸ਼ਤੇਦਾਰ ਆਏ ਹੋਏ ਸੀ ਕਜ਼ਨ ਸ ਆਏ ਹੋਏ ਸੀ ਨਾ ਮੇਰੇ। ਤੇ ਉਹਦੇ ਨਾਲ ਵੀ ਅਸੀਂ ਲੂਡੋ ਵਗੈਰਾ ਖੇਡੀ ਪਹਿਲਾਂ ਤਾਂ ਫੇਰ ਅਸੀਂ ਲੁਕਣ ਮਿਚੀ ਵੀ ਖੇਡੀ। ਫੜਨ ਫੜਾਈ ਵੀ ਖੇਡੀ ਉਹਨਾਂ ਨਾਲ ਵੀ ਖੇਡਦੇ ਰਹੇ ਅਸੀਂ।
ਅੱਛਾ।
ਹਾਂਜੀ। ਗੁੱਲੀ ਡੰਡਾ ਇੱਕ ਹੁੰਦੀ ਹੈ ਗੁੱਲੀ ਮਤਲਬ ਛੋਟੇ ਤਰੀਕੇਦ ਨਾਲ ਲੱਕੜ ਦਾ ਪੀਸ ਹੁੰਦਾ ਹੈ।
ਹਾਂਜੀ।
ਉਹਨੂੰ ਦੋ ਦੋਨੇ ਪਾਸਿਓ ਨਾ ਅਜ ਕਲ ਟ੍ਰਂਗਲ ਸ਼ੇਪ ਦਾ ਬਣਾ ਲੈਂਦੇ ਆ ਵੀ ਇੱਕ ਪਾਸੇ ਤੋਂ ਵੀ ਘੜ ਘੜ ਕੇ ਦੂਏ ਪਾਸੇ ਤੋਂ ਤਾ ਵਿੱਚ
ਅੱਛਾ ਜੀ।
ਤੇ ਤੇ ਇੱਕ ਬੜਾ ਡੰਡਾ ਲੈਣਾ ਹੁੰਦਾ ਲੱਕੜ ਦਾ ਜਿਹੜਾ ਆਪਣੇ ਹੱਥ ਦੇ
ਹਾਂਜੀ।